ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ?
ਨਹੀਂ ਜੀ ਤੁਸੀਂ ਸੁਣਾਓ।
ਬਸ ਵਧੀਆ ਜੀ ਵਧੀਆ ਪ੍ਰਮਾਤਮਾ ਦੀ ਮਿਹਰ ਹੈ। ਹੋਰ ਦੱਸੋ ਕੀ ਕਰਦੇ ਪਏ ਸੀ।
ਕੁਛ ਨੀ ਫਰੀ ਹੋ ਕੇ ਬੈਠੀ ਸੀ ਘਰ ਦੇ ਕੰਮ ਕਰ ਰਹੀ ਸੀ ਹੁਣ ਪਹਿਲਾਂ ਹੁਣ।
ਹਾਂ ਹਾਂਜੀ ਬਸ ਏਦਾਂ ਹੀ ਆ ਨਾ ਛੁ ਛੁੱਟੀਆਂ ਚਲਦੀਆਂ ਪਈਆਂ ਨੇ ਬੱਚੇ ਘਰ ਨੇ। ਹਾਂਜੀ ਸਾਡੇ ਵੀ ਨਾ ਘਰ ਬਸ ਸਾਡੇ ਮੰਮੀ ਪਾਪਾ ਹੈਗੇ ਨੇ। ਤੇ ਹੋਰ ਜ ਹੁਣ ਚਲੋ ਥੋੜਾ ਹੋ ਜਾਂਦੀ ਹੈ ਉਮਰ ਹੋ ਜਾਂਦੀ ਹੈ ਤੇ ਫੇਰ ਆਪਾਂ ਨੂੰ ਦੇਖੋ ਉਹਨਾਂ ਦੀ ਸੇਵਾ ਵੀ ਕਰਨੀ ਚਾਹੀਦੀ ਚਾਹੀਦੀ ਹੈ ਨਾ ਬਸ ਅਸੀਂ ਤਾਂ ਇਹੀ ਧਿਆਨ ਰੱਖਦੇ ਹਾਂ ਤੇ ਬੱਚਿਆਂ ਨੂੰ ਵੀ ਇਹੀ ਸ਼ਿਕਸ਼ਾ ਦੇ ਦੀ ਹੈ
ਸਹੀ ਗੱਲ ਹੈ ਬਿਲਕੁਲ ਕਿਉਂਕਿ ਬਜ਼ੁਰਗ ਤੁਹਾਨੂੰ ਪਤਾ ਹੀ ਹੈ ਪਰਿਵਾਰ ਵਿੱਚ ਇੱਕ ਅਨਮੋਲ ਜਾਂਦੇ ਆਪਣੇ ਅ ਉਹ ਆਪਣੇ ਲਈ ਓਨੇ ਅਨਮੋਲ ਹੈ ਜਿੰਨੇ ਆਪਣੇ ਮਤਲਬ ਹਰ ਸਾਥ ਸਾਥ ਜਿੰਨਾਂ ਨੇ ਹਰ ਉਮਰ ਆਪਣੇ ਸਾਥ ਦਿੱਤਾ ਹੈ ਆਪਾਂ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਅੱਜ ਇੱਥੇ ਆਪਾਂ ਪਹੁੰਚੇ ਆ ਉਹਨਾਂ ਦੇ ਉਹਨਾਂ ਦੇ ਬਲਬੂਤੇ ਤੇ
ਬਿਲਕੁਲ ਜੀ ਬਿਲਕੁਲ ਉਹਨਾਂ ਨੇ ਸਾਰੀ ਉਮਰ ਦਿੱਤੀ ਹੁੰਦੀ ਹੈ ਆਪਾਂ ਨੂੰ ਮਤਲਬ ਦੇਖ ਦੇਖੋ ਬਜ਼ੁਰਗ ਉਹ ਸਟੇਜ ਆ ਜਾਂਦੀ ਹੈ ਕਿ ਜਿਵੇਂ ਇੱਕ ਬੱਚੇ ਦਾ ਹੁੰਦਾ ਤੇ ਉਵੇਂ ਇੱਕ ਬਜ਼ੁਰਗ ਦਾ ਹੋ ਜਾਂਦਾ ਨਾ ਇਸ ਉਮਰ ਦੇ ਵਿੱਚ ਤੇ ਉਹ ਦੇਖੋ ਜਿੱਦੀਪਨ ਵੀ ਹੋਜੇ ਗਾ ਪਿਆਰ।
ਹਾਂਜੀ।
ਆਪਣੀ ਮਰਜ਼ੀ ਵੀ ਕਰਨਗੇ ਕਿੱਥੇ ਨਾ ਕਿੱਥੇ। ਤੇ ਪਰ ਆਪਾਂ ਨੂੰ ਉਹ ਚੀਜ਼ ਸੋਚ ਲੈਣੀ ਚਾਹੀਦੀ ਹੈ ਕਿਉਂਕਿ? ਕਿਉਂਕਿ ਜਦੋਂ ਆਪਾਂ ਬੱਚੇ ਸੀ ਆਪਾਂ ਵੀ ਏਦਾਂ ਹੀ ਕਰਦੇ ਸੀ।
ਸਹੀ ਗੱਲ ਹੈ ਬਿਲਕੁਲ। ਸਹੀ ਗੱਲ ਹੈ ਕਿਉਂਕਿ ਬੇ ਬਜ਼ੁਰਗਾਂ ਦੀ ਸੇਵਾ ਕਰਨਾ ਆਪਣਾ ਫਰਜ਼ ਹੈ ਕਿਉਂਕਿ ਕਿਉਂਕਿ ਅਗਰ ਇਹਨਾਂ ਦੀ ਆਪਾਂ ਸੇਵਾ ਨਾ ਕਰਾਂਗੇ ਤੇ ਫੇਰ ਉਹੀ ਹੈ ਨਾ ਆਪਣਾ ਪਹਿਲਾਂ ਮੇਨ ਮਕਸਦ ਕੀ ਹੈ ਕਿਉਂਕਿ ਉਹਨਾਂ ਨੂੰ ਆਪਾਂ ਇਹ ਦੇੇਖਦੇ ਹਾਂ ਨਾ ਕਿਉਂਕਿ ਕੱਲ੍ਹ ਆਪਾਂ ਵੀ ਬਜ਼ੁਰਗ ਹੋਣਾ ਹੈ। ਆਪਾਂ ਨੇ ਵੀ ਇਹ ਚੀਜ਼ ਇਹ ਸਾਰਾ ਕੁਛ ਦੇਖਣਾ ਹੈ। ਸਾਹਮਣੇ ਆਉਣਾ ਹੈ ਤੇ ਆਪਾਂ ਫਿਰ ਉਹਨਾਂ ਦੀ। ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਹਰ ਚੀਜ਼ ਤੇ ਡਾਕਟਰ ਕੋਲ ਲੈ ਜਾਣਾ ਡਾਕਟਰ ਕੋਲ ਲੈ ਕੇ ਜਾਓ । ਤੇ ਉਹਨਾਂ ਨੂੰ ਜ਼ਰੂਰਤ ਹੋਵੇ ਉਹ ਜ਼ਰੂਰਤਾਂ ਪੂਰੀਆਂ। ਕਰੋ ਕਿਉਂਕਿ ਉਹਨਾਂ ਨੂੰ ਜਰੂਰੀ ਹੈ ਕੱਪੜਾ ਲੀੜਾ। ਲੀੜਾ ਜੇ ਕੱਪੜਾ ਲੈਣਾ ਜੋ ਖਾਣਾ ਪੀਣਾ ਹਰ ਚੀਜ਼ ਦੇਣੀ ਚਾਹੀਦੀ ਹੈ। ਉਹਨਾਂ ਤੋਂ ਕਦੀ ਜੇ ਆਪਾਂ ਦੋ ਰੋਟੀ । ਆਪਾਂ ਖਾ ਰਹੇ ਹਾਂ ਕੁਛ ਉਹਨਾਂ ਨੂੰ ਵੀ ਬਰਾਬਰ ਦੇਣਾ ਚਾਹੀਦਾ ਹੈ।
ਜੀ। ਬਿਲਕੁਲ ਬਿਲਕੁਲ ਉਹਨਾਂ ਦਾ ਸਰੀਰਕ, ਮਾਨਸਿਕ ਦੋਨਾਂ ਤਰ੍ਹਾਂ ਦਾ ਧਿਆਨ ਉਹਨਾਂ ਦਾ । ਰੱਖਣਾ ਚਾਹੀਦਾ ਹੈ।ਕਿਉਂਕਿ ਐਸ ਉਮਰੇ ਆ ਕੇ ਉਹਨਾਂ ਦਾ ਦਿਮਾਗ ਹੀ ਨਾ ਬੱਚਿਆਂ ਤਰ੍ਹਾਂ ਹੋ ਜਾਂਦਾ ਹੈ। ਤੇ ਮਤਲਬ ਜਿਵੇਂ ਸਾਡੇ ਘਰ ਨੇ ਬਜ਼ੁਰਗ ਉਹ ਮਤਲਬ। ਥੋੜ੍ਹੀ ਦੇਰ ਬਾਅਦ ਭੁੱਲ ਜਾਂਦੇ ਨੇ ਕਿ ਮਤਲਬ ਆਹ ਹੁਣੇ ਖਾਧਾ ਆਹ ਹੁਣੇ ਮੈਂ ਨਹੀਂ ਖਾਣਾ। ਮਤਲਬ ਫੇਰ ਅਸੀਂ ਨਾ ਹੁਣ ਤਾ ਸ਼ਾਮ। ਨੂੰ ਜਿਵੇਂ ਬੱਚਿਆਂ ਦੇ ਪਾਪਾ ਆਉਂਦੇ ਨੇ ਤੇ ਮਤਲਬ ਅਸੀਂ ਬੱਚਿਆਂ ਨੂੰ। ਹਰ ਇੱਕ ਚੀਜ਼ 'ਚ ਇਨਵੋਲਵ ਕਰਦੇ। ਕਰਦੇ ਹਾਂ।ਮਤਲਬ ਉਹਨਾਂ ਨੂੰ ਵੀ ਦੱਸਦੇ ਹਾਂ ਕਿ ਆਪਾਂ ਏਦਾਂ ਸੇਵਾ ਕਰਨੀ ਹੈ। ਲੱਤਾ ਕੁੱਟੋ ਫੇਰ ਉਵੇਂ ਬੱਚੇ ਵੀ ਨਾ ਅੱਗੋਂ ਕੱਲ ਨੂੰ ਆਪਾਂ ਆਪ ਦੇ ਲਈ। ਤਿਆਰ ਕਰ ਰਹੇ ਹਾਂ।ਬੱਚੇ ਵੀ ਇਸ ਤਰੀਕੇ ਨਾਲ?
ਸਹੀ ਗੱਲ ਕਹੀ ਬਿਲਕੁਲ ਤਾਂ ਅਸੀਂ ਨਾ ਅਸੀਂ ਕਹਿੰਦੇ ਹਾਂ ਨਾ ਬਜ਼ੁਰਗ ਦਾ ਜੇ ਆਪਾਂ ਸੇਵਾ ਕਰਦੇ ਹਾ ਨਾ ਇਹ ਆਪਣਾ ਇੱਕ ਨੇਕ ਕੰਮ ਹੈ ਜੇ ਆਪਾਂ ਨੇਕ ਕੰਮ ਕਰਦੇ ਹਾਂ ਤੇ ਆਪਾਂ ਨੂੰ ਪਤਾ ਨੀ ਕਿੰਨੀ ਕਿੰਨੀ ਖੁਸ਼ੀ ਮਿਲਦੀ ਹੈ ਆਪਾਂ ਨੂੰ
ਹੂੰ ਹੂੰ
ਹਨਾ ਇਹਨਾਂ ਕਰਕੇ ਜਦੋਂ ਆਪਾਂ ਕਈ ਵਾਰੀ ਇਹ ਇਕੱਲੇ ਵਿਚਾਰੇ ਇਕੱਲੇ ਬੈਠੇ ਮਹਿਸੂਸ ਕਰਦੇ ਨੇ ਤੇ ਇਹਨਾਂ ਨੂੰ ਉਹਨਾਂ ਇਹਨਾਂ ਦੇ ਕੋਲ ਜਾ ਕੇ ਬੈਠਣਾ ਚਾਹੀਦਾ ਹੈ।ਇਹਨਾਂ ਦੇ ਇਕੱਲੇਪਨ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਹੀ ਜਾ ਕੇ ਉਹ ਸ਼ਾਇਦ ਵਿਚਾਰੇ ਉਹ ਸਮਝਣਗੇ ਥੋੜੇ ਜਿਹੇ ਕਹਿੰਦੇ ਨਾ ਕਈ ਕੁ ਵਾਰ ਕਿਉਂਕਿ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਫ਼ਰਕ ਪੈਂਦਾ ਹੈ ਹੌਲੀ ਹੌਲੀ ਦਿਮਾਗ ਤੇ ਵੀ ਦਿਮਾਗੀ 'ਚ ਵੀ ਕਮਜ਼ੋਰ ਹੋ ਜਾਂਦੇ ਨੇ ਤੇ ਕਈ ਚੀਜ਼ਾਂ ਭੁੱਲ ਜਾਂਦੇ ਨੇ। ਉਹਨਾਂ ਦੇ ਕੋਲ ਰਵਾਂਗੇ ਉਹਨਾਂ ਨੂੰ ਹਸਾਂਦੇ ਰਵਾਂਗੇ, ਖੁਸ਼ ਰੱਖਦੇ ਰਵਾਂਗੇ, ਉਹ ਠੀਕ।
ਹਾਂਜੀ--ਹਾਂਜੀ ਬਜ਼ੁਰਗ। ਤਾਂ ਦੇਖੋ ਨੀਂਹ ਹੁੰਦੀ ਹੈ ਘਰ ਦੀ ਤ ਕੁੰਜੀ ਹੁੰਦੀ ਤਾਲੇ ਦੀ। ਤੇ ਲੋਕ ਕਹਿੰਦੇ ਪਰ ਅੱਜ ਕੱਲ ਦਾ ਜੇਹੜਾ। ਆਧੁਨਿਕ ਸਮਾਂ ਹੈ ਉਹ ਦੇਖੋ ਕਿੱਥੇ ਬੱਚੇ ਇਸ ਗੱਲ ਨੂੰ ਮੰਨ।
ਨਹੀਂ ਮੰਨਦੇ ਸਹੀ ਗੱਲ ਹੈ ਬਿਲਕੁਲ।
ਆਪਾਂ ਤਾਂ ਦੇਖੋ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸਿਖਾਯਾ ਜਾਂਦਾ ਹੈ। ਆਪਦੇ ਮਾਂ ਪਿਓ ਦੀ ਆਪ। ਤੇ ਦਾਦਾ ਦਾਦੀ ਦੀ, ਆਪਦੇ ਨਾਨਾ ਨਾਨੀ ਦੀ, ਆਪਦੇ ਤੋਂ ਵੱਡਿਆਂ ਦੀ । ਗੁਆਂਡੀ ਸਭ ਦੀ ਹੈਲਪ ਕਰੋ। ਸਹਾਇਤਾ ਕਰੋ। ਮਦਦ? ਕਰੋ ਨਾ ਤੇ ਆਪਣੇ ਬੱਚੇ ਆਪਾਂ ਕਹਿੰਨੇ ਆਂ। ਕੇ ਜਿਸ ਘਰ ਬਜ਼ੁਰਗ ਨੇ ਚਲੋ ਜੀ ਉਸ ਘਰ ਸੁਵਰੱਗ ਏ।
ਸਹੀ ਗੱਲ ਹੈ ।ਉਹੀ ਬਿਲਕੁਲ ਸਹੀ ਗੱਲ ਹੈ। ਔਰ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਆਪਾਂ ਨੂੰ ਇੱਕ ਕੇ ਉਹਨਾਂ ਤੋਂ ਨਾ ਚੰਗੀਆਂ ਚੰਗੀਆਂ ਗੱਲਾਂ ਸੁਣਨੀਆਂ ਮਿਲਦੀਆਂ ਨੇ, ਚੰਗੇ ਸੰਸਕਾਰ ਮਿਲਦੇ ਨੇ, ਠੀਕ ਹੈ ਕਿਉਂਕਿ ਇਹਨਾਂ ਤੋਂ ਆਪਾਂ ਪਤਾ ਨੀ ਕੀ ਕੁੱਛ ਸਿੱਖਕੇ ਨਾ ਪਤਾ ਜੇੜੀ ਦੁਆਵਾਂ ਦੇਂਦੇ ਨੇ ਪਤਾ ਨੀ ਕਿੱਥੇ ਕਿੱਥੇ ਕੰਮ ਆਨੰਦੀਆਂ ਨੇ ਆਪਾਂ ਨੂੰ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਦਾਦੀ ਸਾਡੇ ਨਾਨੀ ਜਿਹੜੇ ਹੁੰਦੇ ਆ ਵੱਡੇ, ਉਹਨਾਂ ਤੋਂ ਵੀ ਅਸੀਂ ਕੀ ਸਿੱਖਦੇ ਆਏ ਹਾਂ ਤੁਸੀਂ ਦੇਖਿਆ ਹੀ ਹੋਊਗਾ ਉਹ ਆਪਾਂ ਨੂੰ ਕਈ ਏਹੋ ਜੇ ਨੁਸਖੇ ਦ ਅਪਣੀਆਂ ਵੱਡੀਆਂ ਅਪਣੀ ਮੰਮੀ ਪਾਪਾ ਵੀ ਉਹਨੂੰ ਸਾਰੇ ਦੱਸਦੇ ਨੇ ਨਾ ਕਿ ਆਹ ਆਹ ਕਰ ਲੋ ਜੇ ਜੁਕਾਮ ਲੱਗਆ ਤੇ ਆਹ ਕਰ ਲੋ, ਆਹ ਚੀਜ਼ ਬਣਾ ਲੋਂ, ਤੁਸੀ ਖਾਂਸੀ ਲੱਗੀ ਏ ਤੇ ਅ ਬਨਾ ਲੋ ਤੇ ਕੋਈ ਨਾ ਕੋਈ ਇਹੋ ਜਿਹੇ ਕੋਈ ਹਾਂ ਕਦੇ ਕਿ ਦਰਦ ਹੈ, ਕਿੱਥੇ ਜਖਮ ਤੇ ਕੋਈ ਜ਼ਖਮ ਹੋ ਗਿਆ ਤੇ ਉਹਦੇ ਤੇ ਦਵਾਈ ਬਣਾ ਕੇ ਆਹ ਲਗਾ ਲੋ। ਤੇ ਉਹਨਾਂ ਨਾਲ ਫ਼ਰਕ ਵੀ ਪੈਂਦਾ ਹੈ ਬੜਾ ਆਪਾਂ ਨੂੰ।
ਹਾਂਜੀ- ਹਾਂਜੀ ਅਪਣੇ ਸੰਸਕਾਰ ਦੇਖੋ ਇੱਕ ਪੀੜੀ ਤੋਂ ਦੂਜੀ ਪੀੜੀ ਚ ਲਿਆਣ ਦਾ ਕੰਮ ਉਹ ਕਰਦੇ ਨੇ ਨਾ ਕਿ ਜਿਵੇਂ ਦੇ ਸੰਸਕਾਰ ਉਹਨਾਂ ਨੇ ਅਪਣੇ ਬੱਚਿਆਂ ਨੂੰ ਤੇ ਉਹੀ ਸੰਸਕਾਰ ਅੱਗੋਂ ਆਣੇ ਅਪਣੇ ਬੱਚਿਆਂ ਦੇ ਵੀ ਤੇ ਉਹ ਵੀ ਉਹਨਾਂ ਤੇ ਨਿਰਭਰ ਕਰਦਾ ਕਿ ਕਿੱਦਾਂ ਦੇ ਸੰਸਕਾਰ ਅਪਣੇ ਬੱਚਿਆਂ ਨੂੰ ਅੱਗੇ ਦੇਣਗੇ? ਤੇ ਫੇਰ ਦੇਖੋ ਜੀ ਅਹ ਬੱਚੇ ਉਹਨਾਂ ਤੋਂ ਧਾਰਮਿਕ ਗੱਲਾਂ ਮਤਲਬ ਕਿੰਨੀਆਂ ਹੀ ਕਹਾਣੀਆਂ ਕਹੂਣੀਆਂ ਸੁਣਦੇ ਨੇ।
ਸਹੀ ਗੱਲ ਹੈ ਬਿਲਕੁਲ। ਉਹਨਾਂ ਦੀ ਜੇੜੀਆਂ ਕਹਾਣੀਆਂ ਨੇ ਉਹ ਸੁਣਾਉਂਦੇ ਨੇ ਬੱਚਿਆਂ ਨੂੰ ਬੱਚੇ ਕਿੰਨਾ ਆਨੰਦ ਮਾਣਦੇ ਨੇ। ਉਹਨਾਂ ਦਾ ਜਿਹੜਾ ਪਿਆਰ ਹੈ ਸਹੀ ਗੱਲ ਹੈ, ਸਹੀ। ਸਹੀ ਗੱਲ ਹੈ ਬਿਲਕੁਲ, ਅਪਣੀ ਦਾਦੀ ਦੇ ਕੋਲ ਬੈਠ ਕੇ ਕਹਿੰਦੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਪਿਆਰ ਦੀਆਂ ਉਹਨਾਂ ਨੂੰ ਗੱਲਾਂ ਸਿਖਾਣ ਗੇ ਦਾਦੀ ਸਿੱਖੋ ਦਾਦੀ ਤੋਂ, ਨਿਮਰਤਾ ਸਿੱਖੋ, ਕਿਵੇਂ ਨਿਮਰਤਾ ਵਿੱਚ ਰਹਿਣਾ ਚਾਹੀਦਾ। ਉਵੇਂ ਹੀ ਬੱਚੇ ਸਿੱਖਦੇ ਨੇ ਤੇ ਸਾਰੇ ਪਰਿਵਾਰ ਤੇ ਹੌਲੀ ਹੌਲੀ ਉਵੇ ਫ਼ਰਕ ਪੈਂਦਾ। ਤੇ ਬੱਚੇ ਅੱਗੋਂ ਜਾ ਕੇ ਕਿਤੇ ਵੀ ਜਾਂਦੇ ਨੇ ਤੇ ਇਹ ਚੀਜ਼ਾਂ ਉਹਨਾਂ ਦੇ ਕੰਮ ਆਣਗਿਆ। ਜਦੋਂ ਕਹਿ ਲੋ, ਉਹੀ ਬਜ਼ੁਰਗਾਂ ਦਾ ਆਪਾਂ ਧਿਆਨ ਵੀ ਰੱਖਣਾ ਚਾਹੀਦਾ ਜਿੱਥੇ ਉਹਨਾਂ ਨੂੰ ਕਿਤੇ ਕੋਈ ਚੀਜ਼ ਦੀ ਲੋੜ ਹੈ ਆਪਾਂ ਨੂੰ ਭੱਜ ਕੇ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪੁੱਛਣ ਵਾਲਾ ਕੋਣ ਆਪਾਂ ਹੀ
ਹਾਂਜੀ ਉਹੀ ਗੱਲ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਦੀਦੀ, ਪਰ ਨ ਕਿ ਆਪਾਂ ਨੂੰ ਨਾ ਇਹ ਗੱਲ ਹੈ ਨਾ ਕਿ ਬੱਚਿਆਂ ਨੂੰ ਉਹਨਾਂ ਦੇ ਕੋਲ ਖਾਣਾ, ਉਹਨਾਂ ਨੂੰ ਸਮਾਂ ਦੇਣਾ ਇਹ ਬਹੁਤ ਵਧੀਆ ਗੱਲ ਐ।ਅਸੀਂ ਆਪਦੇ ਬੱਚਿਆਂ ਨੂੰ ਪੂਰਾ ਸਿਖਾਈ ਦੀ ਕੋਸ਼ਿਸ਼ ਕਰੀ ਦੇਖੋ।ਅੱਜ ਕਲ ਦੋ ਮਿੰਟ ਸਮਾਂ ਏ ਬੱਚਿਆਂ ਕੋਲ ਸਮਾਂ ਵੀ ਹੈ ਨਹੀਂ ਗਾ। ਕੁਛ ਏਨਾ ਕਿਉਂਕਿ ਬੱਚਿਆਂ ਦੀ ਪੜ੍ਹਾਈਆਂ ਚ ਰੁੱਝੇ ਹੋਏ ਐ। ਕਿਤੇੇ ਹੁਣ ਵੱਡੀਆਂ ਕਲਾਸਾਂ ਹੋ ਜਾਂਦੀਆਂ ਤੋ ਉਹਨਾਂ ਦੇ ਟਿਊਸ਼ਨਾਂ, ਉਹਨਾਂ ਚਿਆ ਪੜ੍ਹਾਈਆਂ ਨੀ ਖਤਮ ਹੁੰਦੀਆਂ, ਪਰ ਆਪਦੇ ਵੱਲੋਂ ਹਰ ਇੱਕ ਮਾਂ ਪਿਓ ਕੋਸ਼ਿਸ਼ ਕਰਦਾ ਕੀ ਮੇਰਾ ਬੱਚਾ ਇਹਨਾਂ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ, ਚੰਗੇ ਚੰਗੇ ਸੰਸਕਾਰ ਸਿੱਖੇ।
ਸਹੀ ਗੱਲ ਐ ਤਾਡੀ। ਬੱਚੇ ਚਾਹੇ ਨਹੀਂ ਵੀ ਸੁਣਦੇ ਮਾਂ ਬਾਪ ਦੀ ਜੇ ਆਪਾਂ ਕਹਿ ਭੇਜਦੇ ਵੀ ਹਾਂ।ਕਈ ਵਾਰ ਬੱਚੇ ਕਿ, ਕਿਉਂਕਿ ਫੋਨ ਇਹੋ ਜਿਹੀ ਚੀਜ਼ ਹੈ ਨਾ‌‌। ਉਹਨਾਂ ਨੂੰ ਖ਼ਰਾਬ ਕਰਦੀ ਜਾ ਰਹੀ ਐ। ਕਈ ਚੀਜ਼ ਚ ਆਪਾ ਲਿਮ ਆਪ ਆਪਾਂ ਲਿਮਟ ਨਾਲ ਚੀਜ਼ ਦੇਈਏ ਨਾ। ਉਹ ਚੀਜ਼ ਸਹੀ, ਕਦੇ ਨੀ ਖਰਾਬ ਹੁੰਦੀ। ਹੁਣ ਆਪਾਂ ਦੇਖਦੇ ਜੇ, ਆਪਾਂ ਇਹਨਾਂ ਤੋਂ ਇਹਨਾਂ ਕੋਲ ਬੈਨਿਆ। ਕਈ ਤਜਰਬੇ ਮਿਲਦੇ ਐ, ਰਿਸ਼ਤੇਦਾਰਾਂ ਨਾਲ ਕਿਵੇਂ ਵਰਤ ਕਰਨਾ ਐ, ਕਿਵੇਂ ਕਿਹਦੇ ਨਾਲ ਕੀ ਕਰਨਾ ਕਿਦੇ ਵਿਆਹ ਤੇ ਜਾਣਾ ਆਪਾਂ ਕਿੱਦਾਂ ਜਾਣਾ, ਕੀ ਰਹਿਣਾ, ਕੀ ਪਾਣਾ ਐ, ਕੀ
ਬਿਲਕੁਲ ਜੀ ਰਿਸ਼ਤਿਆਂ ਦੀ ਸਾਂਝ ਇਹਨਾਂ ਤੋਂ ਸਿੱਖੀ ਜਾਂਦੀ।ਰਿਸ਼ਤਿਆਂ ਦੀ ਸਾਂਝ ਸਿਖਾਉਦੇ ਐ।
ਸਲਾਹਾਂ ਦਿ ਦੇ ਨੇ ਆਪਾਂ ਨੂੰ ਸਹੀ। ਔਰ ਇਹਨਾਂ ਚੀਜ਼ਾਂ ਇਹ ਬਹੁਤ ਚੀਜ਼ਾਂ ਕੀਮਤੀ ਐ।ਆਪਣੇ ਲਈ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਤੋਂ ਆਪਾਂ ਇਹਨਾਂ ਨੂੰ ਸਿੱਖਦੇ
ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਦਾ ਹੋਣਾ ਤਾਂ ਬਹੁਤ ਹੀ ਜ਼ਰੂਰੀ ਆ। ਜਦੋਂ ਚੰਗੀਆਂ ਚੀਜ਼ਾਂ ਜੀ, ਆਪਦੇ ਜੀਵਨ ਚ ਆਉਣਗੇ ਚੰਗੇ ਸੰਸਕਾਰ। ਦੇਖੋ! ਆਪਦਾ ਜੀਵਨ ਆਪ ਹੀ ਆਪਾਂ ਸੁਖਾਲਾ ਕਰਨਾ।
ਸਹੀ ਗੱਲ ਐ ਜੀ। ਬਿਲਕੁਲ
ਉਹੀ ਐ। ਬਜ਼ੁਰਗਾਂ ਦੀਆਂ ਜਿਹੜੀਆਂ ਹੁਣ ਆਪਾਂ ਨੂੰ ਆਪਾਂ ਕਹਿੰਦੇ ਹਾਂ ਨਾ ਦੁਆਵਾਂ ਲੱਗਣ ਜਾਂ ਆਪਣੇ ਬੱਚਿਆਂ ਲਈ ਜ਼ਿੰਦਗੀ ਅੱਗੋਂ ਬਹੁਤ ਵਧੀਆ ਬਣੇ। ਸਫਲਤਾ ਮਿਲੇ, ਖੁਸ਼ੀਆਂ ਮਿਲਨ ਆਪਣੇ ਬੱਚਿਆਂ ਨੂੰ ਵੀ ਆਪਾਂ ਚਾਹੁੰਦੇ ਆ।ਕਿ ਉਹ ਕਿਉਂਕਿ ਇਹਨਾਂ ਦੀ ਦਵਾਵਾਂ ਦੇ ਨਾਲ ਆਪਾਂ ਨੂੰ ਪਤਾ ਆਪਨੇ ਅਗਲਾ ਜ਼ਿੰਦਗੀ ਦਾ ਸਫ਼ਰ ਕਿੰਨਾ ਸੌਖਾ ਹੋ ਜਾਣਾ ਐ।
ਬਿਲਕੁਲ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਉਹਨਾਂ ਤੋਂ ਪੁਰਾਣੀਆਂ ਆਪਾਂ ਟਿਪਸ ਲੇਂਦੇ ਆ। ਕਿ, ਕਿੱਦਾਂ ਮਤਲਬ ਕਰਨਾ ਐ, ਕਿੱਦਾਂ ਨਹੀਂ ਕਰਨਾ ਜਾਂ ਕਿਸੇ ਚੀਜ਼ ਨੂੰ, ਹੁਣ ਜਿਵੇਂ ਅੱਜ ਦੀ ਆਧੁਨਿਕ ਕਿਹੜੀਆਂ ਅੱਜ ਦੀਆਂ ਨੂੰਹਾ- ਧੀਆਂ ਨੂੰ ਕਿੱਥੇ ਪੁਰਾਣੀਆਂ ਚੀਜ਼ਾਂ ਚੀਜ਼ਾਂ ਬਣਾਉਣੀਆਂ ਆਂ ਦੀਆ, ਆਪ ਸਭ ਕੁੱਝ ਉਹਨਾਂ ਨੂੰ ਦੇਖ-ਦੇਖ ਕੀ ਸਿੱਖੀ ਦਾ
ਬਿਲਕੁਲ, ਰਸੋਈ ਚ ਕਿੰਨੀਆਂ ਵਧੀਆ ਘਰ ਚੀਜ਼ਾਂ ਦੋਰੀ- ਡੰਡੇ ਚ ਕੁੱਟ ਕੇ ਸਬਜ਼ੀ ਬਣਾ ਨੀ ਉਹਨਾਂ ਨੇ ਸਾਰੀ ਚੀਜ਼ਾਂ ਐਡੀ ਸਵਾਦ ਬਣਦੀਆਂ ਸੀ। ਉਦੋਂ ਮਜ਼ਾ ਆ ਜਾਂਦਾ ਸੀ ਖਾ ਕੇ ਕਹਿੰਦੇ ਆ ਸਾਡੇ ਸਾਡੇ ਪਾਪਾ- ਮੰਮੀ ਵੀ ਇਹੀ ਦੱਸ ਦਿੰਦੇ, ਕਹਿੰਦੇ ਮਜ਼ਾ ਆ ਜਾਂਦਾ ਸੀ ਖਾ ਕੇ ਉਹਨਾਂ ਦੇ ਹੱਥਾਂ ਦੀ
ਹਾਂਜੀ ਹਾਂਜੀ ਅ ਹੁਣ ਤੁਸੀਂ ਜਾਪਾਂ ਲਾ ਲਓ ਨਾ। ਜਾਪੇ ਵਿੱਚ ਅੱਜ ਕੱਲ੍ਹ ਦੀ ਕੁੜੀਆਂ ਕਿ ਉੱਥੇ ਧਿਆਨ ਕਰਦੀਆਂ ਲੇਕਿਨ, ਘਰੋਂ ਜਦੋਂ ਕੋਈ ਬਜ਼ੁਰਗ ਹੋਵੇ ਤੇ ਉਹ ਮਤਲਬ ਕਿੰਨੀ ਸਿੱਖ ਦਿੰਦਾ। ਕਿ ਪੈਰ ਢੱਕ ਲਓ ਸਿਰ ਢੱਕ ਲਓ ਹਵਾ ਲੱਗ ਜਾਓ। ਬੱਚੇ ਨੂੰ ਏਦਾਂ ਨਹੀਂ ਕਰਨਾ ਜਾਂ ਮਾਂ ਨੂੰ ਏਦਾਂ ਨਹੀਂ ਕਰਨਾ। ਪਰ ਅੱਜ ਕੱਲ੍ਹ ਦੀ ਜਿਹੜੀਆਂ ਮਾਵਾਂ ਨੇ ਉਹ ਮੋਡਰਨ ਮਾਵਾਂ ਨੇ ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਦੀਆਂ। ਲੇਕਿੰਨ ਜਿੱਥੋਂ ਤੱਕ ਮੈਂ ਦੇ ਆਪਦੀ ਜੀਵਨ ਦੇ ਐਕਸਪੀਰੀਅੰਸ ਤੋਂ ਜਾਂ ਦੇਖਿਆ ਹੈਗਾ ਕਿ ਮਤਲਬ ਮਤਲਬ ਉਹ ਚੀਜ਼ਾਂ ਬਿਲਕੁਲ ਕਿਤੇ ਨਾ ਕਿਤੇ ਸਹੀ ਲੱਗ
ਸਹੀ ਲੱਗਦੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕੀ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਚਾਹੇ ਲੈ ਲੋ ਚਾਹੇ ਬਜ਼ੁਰਗ ਲੈ ਲੋ ਆਪਣੇ ਦਾਦਾ ਦਾਦੀ ਨਾਨਾ ਨਾਨੀ ਕੋਈ ਵੀ ਲੈਲੋ ਉਹਨਾਂ ਦੀ ਹਮੇਸ਼ਾ ਸੇਵਾ ਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਜੀ
ਹਾਂਜੀ ਹਾਂਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ